ਚੀਨ,
ਹੈਲੋ,
ਹੈਲੋ,
ਹੈਲੋ ਹਾਂਜੀ ਕੀ ਹਾਲ-ਚਾਲ?
ਵਧੀਆ ਜੀ, ਤੁਸੀਂ ਦੱਸੋ?
ਵਧੀਆ ਕੀ ਕਰਦੇ।
ਵਹਿਲੇ,
ਵਿਹਲੇ ਬੈਠੇ ਆ। ਕੰਮ ਕੰਮ ਕੰਮ ਨੀ, ਕਰਨਾ ਕੋਈ, ਚਲੋ ਕਿੱਥੇ ਘੁੰਮਣ ਚਲੇ ਜਾਂਨੇ ਆ। ਘੁੰਮਣ ਦਾ ਪ੍ਰੋਗਰਾਮ ਬਣਾ ਲੋ।
ਅੱਛਾ, ਗਰਮੀ ਇਨੀ ਜ਼ਿਆਦਾ ਹੋਈ ਪਈ ਹੈ ਘੁੰਮਣ ਜਾਣ ਨੂੰ ਦਿਲ ਨੀ ਕਰਦਾ।
ਨਹੀਂ ਚਲੋ ਕਿੱਧਰ ਠੰਡੇ ਇਲਾਕੇ ਚੱਲ ਜਾਂਨੇ ਆ ਸ਼ਿਮਲੇ ਚੱਲ ਜਾਂਨੇ ਆ।
ਹੂੰ ਆਣਾ ਤਾਂ ਫਿਰ ਵਾਪਿਸ ਗਰਮੀ ਵਾਲੇ ਇਲਾਕੇ
ਔ ਤੇ ਐ। ਵਾਪਿਸ ਤ ਆਉਣਾ ਹੀ ਪੈਣਾ ਚਾਹੇ ਮਹੀਨਾ ਲਾਓ, ਚਾਹੇ ਜਿੰਨੇ ਦਿਨ ਮਰਜੀ ਲਾਓ।
ਹਾਂਜੀ ਇਹ ਤਾਂ ਹੈ ਤਾਂ ਹੈ ਕਿ, ਭਾਵੇਂ ਜਿੰਨਾ ਟਾਈਮ ਮਰਜ਼ੀ ਲੈ ਆਓ ਕਿ ਵਾਪਿਸ ਘਰ ਤਾ ਆਪਣਾ ਆਉਣਾ ਹੀ ਪੈਣਾ
ਹਾਂਜੀ, ਹੋਰ ਸੁਣਾਓ?
ਹੋਰ ਬਸ
ਥੋੜੇ ਦਿਨ ਤੇ ਠੰਡ ਚ ਨਿਕਲ ਜਾਣਗੇ। ਤੇ,
ਹੂੰ,
ਠੰਡੀ
ਉਓਧਰੋਂ ਫੇਰ ਛੇਤੀ ਭੱਜਣ ਨੂੰ ਦਿਲ ਕਰੂਗਾ ਵੀ ਠੰਢ ਜ਼ਿਆਦਾ।
ਹਾਂ ਸਰਦੀਆਂ ਦੇ ਕੱਪੜੇ ਲੈ ਕੇ ਜਾਣੇ
ਹਾਂ ਆਏ ਤੇ ਹੈ।
ਚਲੋ ਥੋੜ੍ਹਾ ਮਾਇੰਡ ਫਰੈਸ਼ ਹੋ ਜਾਂਦਾ। ਘੁੰਮ ਕੇ।
ਕੀ ਕਰੀ ਜਾਂਦੇ ਸੀ।
ਬੱਸ ਬਟ ਥੇ ਹੋਇਆ ।
ਹੋਰ ਬੱਚੇ ਹੀ ਕ ਜਾਂਦੇ ਤੁਹਾਡੇ।
ਬੱਚੇ ਲੱਗੇ ਫੋਨ ਵਿਚ ਉਦਿਆਂ ਨਾਲ ਫੋਨ ਚਾਹੀਦਾ। ਰੋਟੀ ਨਹੀਂ ਚਾਹੀਦੀ ਫੋਨ ਚਾਹੀਦਾ।
ਠੀਕ ਹੈ ਜੀ ਹੋਰ ਤੁਸੀਂ ਰੋਟੀ ਪਾਣੀ ਖਾ ਲਿਆ।
ਹਾਂਜੀ, ਹਾਂਜੀ। ਰੋਟੀ ਪਾਣੀ ਖ ਲਿਆ।
ਹੋਰ ਸੁਣਾਓ।
ਹੋਰ ਵਧੀਆ ਤੁਸੀਂ ਦੱਸੋ।
ਬਸ ਵਧੀਆ ਹੋਰ ਦੱਸੋ ਬਣਦਾ ਪਿਆ।
ਬਸ ਕੁਛ ਵੀ ਨਾ ਰੋਟੀ ਪਾਣੀ ਲੱਗੇ ਕੜੀ ਚਾਵਲ ਬਣਦੇ ਬਣਾ
ਠੀਕ ਹੈ ਜੀ ਹਾਂਜੀ ਬਸ ਤੁਸੀਂ ਖਾਓ। ਹੋਰ ਸੁਣਾਓ ਨਵੀਂ ਤਾ ਜੀ।
ਹੋਰ ਵਧੀਆ ਹੋਰ ਤੁਸੀਂ ਕੀ ਕਰਦੇ
ਕੋਛ ਨਹੀ ਵਲੇੇ।
ਤੁਸੀਂ ਵੀ ਕਰ ਘਰ ਹੀ ਹੁੰਦੇ ਕਿ ਕਰਦੇ ਜੋਗ ਵਗੈਰਾ।
ਹਾਂਜੀ ।ਘਰ ਹੀ ਹੁੰਦੇ ਆ ਵਿਹਲੇ।
ਅੱਛਾ ਜੋਬ ਵੈ।
ਕਦੇ ਕਦੇ ਕੱਪੜੇ ਸਟਿਚ ਕਰ ਲਦੇ ਆ।
ਅੱਛਾ, ਅੱਛਾ। ਕੱਪੜੇ ਸਟਿਚ ਕਰਦੇ। ਦਿਓ।
ਹਾਂਜੀ ਨਹੀਂ ਨਹੀਂ ਇਕੱਲੇ ਆਪਣੀ
ਅੱਛਾ, ਅੱਛਾ।
ਤੁਸੀਂ ਦੱਸੋ ਘਰੇ ਵੇਹਲੇ ਹੁੰਦੇ ਹੋ ਕੀ ਕਰਦੇ ਹੋ।
ਆਹ ਮੈਂ ਵੀ ਵਿਹਲੀ ਹੁੰਣੀ ਬਸ ਹਾਊਸ ਵਫ ਹੁਣ ਤੇ ਇਥੇ ਆਈ ਹ ਪੇਕੇ ਲੇ ਉਥੇ ਸਾਰਾ ਦਿਨ ਟਮ ਨ ਮਿਲਦਾ ਕਿਚਨ ਚ ਨਿਕਲ ਜਾਂਦਾ ਪੂਰਾ ਦਿਨ।
ਹਮ ਠੀਕ ਹੈ ਜੀ।
ਬੱਚਿਆਂ ਦਾ ਕਦੀ ਇਹ ਖਾਣਾ ਉਹ ਖਾਣਾ ਹੈ। ਛੁੱਟੀਆਂ ਵਿਚ ਵੈਸੇ ਸਾਰਾ ਰੂਟੀਨ ਖਰਾਬ ਹੋਇਆ
ਜਦੋਂ ਸਕੂਲੇ ਜਾਣਗੇ ਬੱਚੇ, ਉਦੋਂ ਸ਼ਾਂਤੀ ਮਿਲਣੀ ਹੈ ਥੋੜ੍ਹੀ।
ਸਾਡਾ ਸਾਡਾ ਹੋਗਾ।
ਹੋਰ ਦੱਸੋ?
ਹੋਰ ਵਧੀਆ, ਤੁਸੀਂ ਦੱਸੋ?
ਬਸ ਵਧੀਆ, ਕੀ ਬਣਦਾ ਪਿਆ?
ਬਸ ਵੇਲੇ ਬੈਠੇ ਆ।
ਮੁਰ ਘੁੰਮਣ ਨਹੀਂ ਗਏ? ਨਹੀਂ। ਸੀਰੀਅਲ ਨੀ ਦੇਖਦੇ, ਹੋਰਲ ਮੂਵੀਜ਼ ਦੇਖਦੇ ਹੁੰਦੇ।
ਹੋਰ ਮੂਵੀਜ। ਡਰ ਨੀ ਲੱਗਦਾ?
ਹਾਂਜੀ।
ਡਰ ਨੀ ਲੱਗਦਾ, ਮੈਂ ਕਿਹਾ ਹੋਰ ਮੂਵੀ
ਨਹੀਂ-ਨਹੀਂ, ਰਾਤ ਲੱਗਦਾ। ਦਿਨੇ, ਦਿਨੇ ਨੀ ਲੱਗਦਾ।
ਦਿਨੇ-ਦਿਨੇ ਥੋੜ੍ਹੀ ਲੱਗਣਾ, ਰਾਤ ਨੂੰ ਹੀ ਲੱਗਣਾ।
ਹਾਂਜੀ ਰਾਤ ਨੂੰ ਲੱਗਦਾ।
ਹੂੰ-ਹੂੰ। ਮੈਂ ਤੇ ਸੀਰੀਅਲ ਦੇਖਦੇ, ਇੱਕ ਸੀਰੀਅਲ ਉਹਦੇ ਤੇ ਡਾਕਟਰ ਰੰਬੀ। ਬਹੁਤ ਅੱਛਾ ਹੁੰਦਾ ਹੈ ਸੀਰੀਅਲ। ਹਾਂਜੀ। ਨਵਾਂ ਹੀ ਸਟਾਰਟ ਹੋਇਆ ਸੀ ਹਲੇ ਤੱਕ ਤੇ ਅੱਛਾ ਹੈ, ਬਾਅਦ ਵਿਚ ਪਤਾ ਨੀ ਕਿਹੋ ਜਿਹਾ ਹੋਏਗਾ? ਸੀਰੀਅਲ ਸ਼ੁਰੂ ਵਿੱਚ ਤੇ ਵਧੀਆ ਲੱਗਦੇ ਨੇ ਬਾਅਦ ਵਿਚ, ਬੇਕਾਰ ਹੋ ਜਾਂਦੇ ਨੇ। ਅੱਛਾ,
ਹੋਰ ਸੁਣਾਓ ਤੁਸੀਂ ਕਿਹੜੇ-ਕਿਹੜੇ ਸੀਰੀਅਲ ਦੇਖਦੇ ਹੁੰਦੇ ਹੋ?
ਮੈਂ ਇੱਕ ਡਾਕਟਰ ਰੱਬੀ ਆਦਾ ਉਹ ਦੇਖਦੀ ਐ, ਅਨੂਪਮਾ ਦੇਖਦੀ ਹਾਂ।
ਅਨੂਪਮਾ ਦੇ ਨਾਲੇ ਬੰਦ ਹੋ ਗਿਆ ਸੀਰੀਅਲ ਦੇਖ
ਨਹੀਂ ਬੰਦ ਤੇ ਨਹੀਂ ਹੋਇਆ, ਆਦਾ ਹਾਲੇ ਵੀ।
ਅੱਛਾ,
ਬਸ ਉਹ ਖਿੱਚੀ ਜਾ ਰਹੇ ਨੇ, ਖਿੱਚੀ ਜਾ ਰਹੇ ਨੇ, ਲੰਬਾ-ਲੰਬਾ। ਸਹੀ ਜਾ ਰਹੇ ਨੇ ਖਤਮ ਕਰ ਹੀ ਨਹੀਂ ਰਹੇ। ਬੱਚੇ ਕਹਿਣਗੇ ਰੋਂਦੀ ਰਹਿੰਦੀ ਹਰ ਟਾਈਮ ਐ ਤਾ,
ਹੁ ਠੀਕ ਹੈ ਜੀ ਹਾਂ ਵੈਸੇ ਉਹਦਾ ਸੀਨ ਹੀ ਹੋਦਾ ਕਰੇਟ ਕਰਦੇ ਓ ਰੋਂਂਦੀ ਰਹਿੰਦੀ ਹੈ।
ਹਾਂ ਬਸ ਬਸ ਤਾਂ ਉਹਨੂੰ ਪਤਾ ਨੀ ਅਸੀ ਰੋਣਾ ਹੀ ਪਸੰਦ ਹੈ।ਸ਼ਾਇਦ ਚਲੋ ਐਕਟਿੰਗ ਹੀ ਹੀ ਦਿੱਤੀ ਈ ਬਸ ਸਹੀ ਗੱਲ ਆ ਕਿੰਨੇ ਸਾਲ ਹੋ ਗਏ ਉਹਨੂੰ ਦੇ ਬਹੁਤ ਸਾਲ ਹੋ ਗਏ ਨੇ। ਖਤਮ ਹੀ ਨਹੀਂ ਕਰ ਰਹੇ ਬਸ ਖਿਚੀ ਜਾ ਆ ਰਹੀ
ਕਦੇ ਕੁਛ ਐਡ ਲਿਆਂਦੀ ਦੇ ਵਿੱਚ ਨਿਊ ਕਦੇ ਕੁਛ ਕਰਤਾ
ਕਿਸੇ ਨੂੰ ਲੈਣ ਦੇ ਨੇ ਕਦੀ ਕਿਸੇ ਨੂੰ ਲੈਣ ਦੇ ਨੇ ਪੁਰਾਣੇ ਸਾਰੇ ਗੁਆਝੀ ਜਾ ਰਹੇ ਨੇ ਨਵੇਂ ਆਈ ਜਾ ਰਹੇ ਨੇ
ਹਮ ਹੋਰ ਨਹਾ ਤੋ ਲੇ
ਹਾਂਜੀ ਹਾਂਜੀ ਸਭ ਬੱਚੇ ਹਲੇ ਨਉਣਗੇ
ਕੀ ਟੀ ਵੀ ਦੇਖਦੇ ਪਏ ਹੋ।
ਨਾ ਨਾ ਟੀਵੀ ਤੇ ਹੁਣ ਕੋਈ ਵੇਖਦਾ ਹੀ ਨਹੀਂ ਫੋਨ ਤੇ ਹੀ ਆ ਜਾਂਦਾ ਸਾਰਾ ਕੁਛ
ਹਾਜੀ ਤੇ ਹੈ ਤੇ ਬੱਚੇ ਫੋਨ ਦੇਖਦੇ ਪਏ ਆ
ਹਾਂਜੀ ਬੱਚੇ ਵੇਖਦੇ ਪਏ ਫੋਨ
ਅੱਛਾ! ਅੱਛਾ ਹੋਰ ਸੁਣਾਓ ਤੁਹਾਡੇ ਪੇਕੇ ਪਰਿਵਾਰ ਕਿਵੇਂ ਸਾਰਾ
ਹਾਂਜੀ ਸਭ ਵਧੀਆ ਤੁਸੀਂ ਦੱਸੋ?
ਬਸ ਵਧੀਆ ਤੁਸੀਂ ਦੱਸੋ।
ਮੇਰਾ ਵਧੀਆ ਬਸ ਹੁਣ ਜਾਣ ਦੀ ਤਿਆਰੀ।
ਠੀਕ ਕਰ ਲਈ ਤਿਆਰੀ ਕਰ ਬੈਗ ਪੈਕ
ਨਾ ਨਾ ਹਲੇੇ ਕਿਥੇ ਕੀਤਾ ਬਸ ਹ ਨੇ ਕਰਾਂਗੇ ਓਕੇ ਟਾਈਮ ਲੱਗਦਾ ਪੈਕਿੰਗ ਕਰਦਿਆਂ, ਘੁੰਮਣ ਅ ਪਹਿਲੇ ਹੀ ਆਏ ਸੀ। ਹੁਣ ਨੀ ਜਾਣਾ ਘੁੰਮਣ
ਹੁਣ ਵੈਸੇ ਗਰਮੀ-ਗਰਮੀ ਬੜੀ, ਤੇਜ਼ ਪੈ ਰਹੀ ਹੈ।
ਹਾਂਜੀ, ਅਸੀਂ ਬਾਈ ਵਧੀਆ ਟਾਈਮ ਤੇ ਹੋ ਆਏ ਆ ਹੁਣ ਤੇ ਵੈਸੇ ਵੀ ਹਰ ਪਾਸੇ ਰਸ਼ ਹੀ ਰਸ਼ ਆ ਜਿੱਧਰ ਮਰਜੀ ਚਲੇ ਜਾਓ ਕਸ਼ਮੀਰ ਚ ਇਏਨਾ ਰਸ਼ ਆ ਸ਼੍ਰੀਨਗਰ ਵਿਚ
ਹਾਂ ਮੈਂ ਦੇਖ ਰਹੀ ਸੀ ਕੱਲ ਵੀਡੀਓ ਇੰਸਟਾਗ੍ਰਾਮ ਤੇ ਉਹ ਤਾਂ ਬੋਟਿੰਗ ਉੱਧਰ ਮੌਸ ਮੌਸਮ ਖ਼ਰਾਬ ਹੋਣ ਦੀ ਵਜ੍ਹਾ ਕਰਕੇ ਬੋਟਿੰਗ ਵੀ ਕੈਂਸਲ ਹੋ ਰਹੀ ਕਸ਼ਮੀਰ ਚ ਤਾਂ
ਹਾਂਜੀ-ਹਾਂਜੀ ਕੁਛ ਵੈਸੇ ਲੋਕ ਕਹਿੰਦੇ ਨੇ ਅਸੀਂ ਤੇ ਸੜਕਾਂ ਤੇ ਜਾਮ ਦੇਖਿਆ ਉੱਥੇ ਡਲ ਲੇਕ ਦੇ ਸ਼ਿਕਾਰਿਆਂ ਚ ਜਾਮ ਲੱਗ ਗਿਆ। ਇੰਨਾ ਰਸ਼ ਹੋ ਗਿਆ ਉੱਧਰ ਪਹਿਲੀ ਵਾਰ ਹੋਇਆ ਕਹਿੰਦੇ ਇੰਨਾ ਨਾ ਜਾਮ
ਐਤਕੀ ਇੱਧਰ ਪੰਜਾਬ ਵਿੱਚ ਗਰਮੀ ਬੜੀ ਪੈ ਰਹੀ ਹੈ ਨਾ ਤਾਂ ਕਰਕੇ ਫਿਰ ਸਾਰੇ ਪੰਜਾਬ ਦੇ ਲੋਕ
ਹਾਂਜੀ ਨਾਲੇ ਨਹੀਂ ਜਾਂਦੇ ਤੇ ਹਰ ਵਾਲਾ ਲੋਕ ਲੇਕਿਨ ਹੁਣ ਇਸ ਵਾਰ ਨਾ ਜ਼ਿਆਦਾਤਰ ਸਾਰੇ ਲੋਕ ਕਸ਼ਮੀਰ ਹੀ ਜਾ ਰਹੇ ਨੇ ਬਹੁਤ ਸਾਰੇ ਹੀ ਪਹਿਲੇ ਤੇ ਹਿਮਾਚਲ ਚਲੇ ਗਏ ਇੱਧਰ ਚਲੇ ਗਏ ਹੁਣ ਇਸ ਵਾਰ ਸਾਰੇ ਉੱਧਰ ਹੀ ਜਾ ਰਹੇ ਨੇ, ਸ਼੍ਰੀਨਗਰ ਵਾਲੇ
ਕਸ਼ਮੀਰ ਚ ਵੈਹੀ ਜ਼ਿਆਦਾ ਠੰਢ ਪੈ ਰਹੀ ਹੈ।
ਨਹੀਂ ਅਸੀਂ ਹੋ ਕੇ ਆਏ ਐ ਤਾਂ ਠੀਕ ਸੀ ਮੌਸਮ ਠੰਡ ਨੀ ਹੈਗੀ ਸੀ ਮਤਲਬ ਜਿਵੇਂ ਇਧਰ ਸਰਦੀਆਂ ਚ ਹੁੰਦਾ ਨਾ ਮੌਸਮ ਬਹੁਤ ਵਧੀਆ ਮੌਸਮ ਸੀ ਹਾਂਜੀ ਬਹੁਤ ਵਧੀਆ ਮਤਲਬ ਰਾਤ ਵੇਲੇ ਤੇ ਪੂਰੀ ਠੰਡ
ਪੁਰਾ ਫੁਲ ਇਨਜੋਏ ਕੀਤਾ।
ਹਾਂਜੀ ਪੂਰਾ ਇੰਜੋਏ ਕੀਤਾ। ਤੇ ਦਿਨ ਵੇਲੇ ਬਸ ਜਿਵੇਂ, ਹਾਂਜੀ ਬੱਚੇ, ਬੱਚੇ ਵੀ ਨਾਲ ਗਏ ਸੀ ਬੱਚਿਆਂ ਦੀਆਂ ਛੁੱਟੀਆਂ ਤੁਹਾਨੂੰ ਪਤਾ ਫੇਰ ਚ, ਮਗਰ ਬੰਦੇ ਨੇ ਲੈ ਕੇ ਜਾਓ ਸਾਨੂੰ ਘੁਮਾ ਕੇ ਲਿਆਓ ਘੁਮਾ ਕੇ ਲਿਆਓ।
ਸਾਰੇ ਗਏ ਸੀ ਘਰ ਫੈਮਲੀ ਵਿੱਚੋਂ
ਹਾਂਜੀ,
ਸਾਰੇ ਗਏ ਸੀ ਮੈਂ ਕਿਹਾ ਫੈਮਿਲੀ
ਨਹੀਂ ਬਸ ਅਸੀਂ ਗਏ ਸੀ ਮੇਰੇ ਹੱਸ ਡ ਮੈ ਔਰ ਬੱਚੇ,
ਠੀਕ ਹੈ ਜੀ ਤੁਹਾਡਾ ਇੱਕ ਬੇਬੀ ਹੈ ਕਿ ਦੋ?
ਮੇਰੇ ਦੋ ਬੇਬੀ
ਠੀਕ ਹੈ ਜੀ
ਬੇਟਾ ਬੇਟੀ ਬੇਟੀ ਵੱਡੀ ਹੈ ਬੇਟਾ ਛੋਟਾ ਜਿਸ ਨੂੰ
ਬੜਾ ਤੰਗ ਕਰਦੇ ਹੋਣਗੇ ਨਾ ਰਲ ਕੇ ਦੋਵੇਂ
ਹਾਂਜੀ ਬਹੁਤ ਤੰਗ ਕਰਦੇ ਨੇ ਲੜਦੇ ਵੀ ਨੇ ਖੇਲਦੇ ਵੀ ਨੇ
ਹਮ
ਛ
ਐਵੇ ਹੀ ਚੱਲਦਾ ਰਹਿੰਦਾ ਬਸ ਬੱਚਿਆਂ ਦਾ
ਹਾਂਜੀ ਸਭ ਬੱਚਿਆਂ ਦਾ ਹੀ ਹਾਲ ਲੜਦੇ ਵੀ ਨੇ ਤੇ ਸਭ ਖੇਲਦੇ ਵੀ ਨੇ ਲੜਾਈ ਜਿਆਦਾ ਹੁੰਦੀ ਹੈ ਹੋਰ ਵਧੀਆ ਵਧੀਆ
ਹੋਰ ਕੀ ਕਰਦੇ ਪਏ ਤੁਹਾਡੇ ਬੱਚੇ
ਬੱਚੇ ਚਾਹ ਚੂ ਪੀ ਰਹੇ ਨੇ ਹੁਣ
ਦੁਪੱਹਿਰ ਵਾਲੀ
ਹਾਂ ਦੁਪਹਿਰ ਵਾਲੀ ਇਹਨਾਂ ਦੀ ਇੱਕੋ ਵਾਰੀ ਹੋਣੀ ਦੁਪਹਿਰ ਵਾਲੀ ਸਵੇਰ ਦੁ ਵਰੇਕੋ
ਠੀਕ ਹੈ ਜੀ ਹੋਰ ਤੁਸੀਂ ਪੀਲੀ
ਹਾਂਜੀ ਮੈਂ ਤੇ ਪੀਲੀ ਹੇ
ਹੋ ਗਿਆ ਬੈਗ ਪੈਕ ਕਿ ਨਹੀਂ ਹਜੇ
ਨਹੀਂ ਬਸ ਕਰਾਂਗੇ ਸਟਾਰਟ ਹੁਣ ਧੀਰੇ ਧੀਰੇ ਹੋਏਗਾ ਹੌਲੀ ਹੌਲੀ ਬੇਗ ਪੇਕ
ਠੀਕ ਜੀ ਹੋਰ ਦੱਸੋ
ਜੀ ਨੀ ਕਰਦਾ ਨਾ ਆਉਣ ਲੱਗਿਆ
ਆਉਣ ਲੱਗਿਆ ਬਸ ਐਵੇਂ ਹੁੰਦਾ ਟਾਈਮ ਜਲਦੀ ਖਤਮ ਹੋ ਜੇ
ਹਾਂ ਬਸ ਬਸ ਹਾਂਜੀ ਹਾਂਜੀ ਚਲੋ ਬਿਜੀ ਹੋ ਤੁਸੀਂ ਚਲੋ ਠੀਕ ਹੈ ਕੋਈ ਗੱਲ ਨੀ ਕੋਈ ਨੀ